ਹੈਲ ਸਾਸ਼ਰੀ ਕਾਲ ਜੀ ਹਾਂਜੀ ਸਾਸ਼ਰੀ ਕਾਲ ਕੀ ਹਾਲ ਨੇਂ।
ਹਾਂਜੀ
ਮੈਂ ਵੀ ਵਧੀਆਂ, ਹੋਰ ਕੀ ਕਰਦੇ ਪਏ ਸੀ।
ਮੈਂ ਬਸ ਹੁਣੇ ਰੋਟੀ ਖਾਂਦੀ ਤੇ ਫ਼ਿਰ ਭਾਂਡੇ ਐਨੇ ਪਏ ਸੀ, ਮੈਂ ਚੱਲ ਅਰਾਮ ਨਾਲ਼ ਕਰਾਂਗੀ।
ਥੋੜਾਂ ਬਾਹਰ ਸੈਰ ਕਰਲਾ, ਟੈਲ ਲਾ
ਹਾਂਜੀ ਵਧੀਆਂ ਏ ਫਰੈਸ਼ ਏਅਰ ਵੀ ਲੈਂਣੀ ਬੜੀ ਜ਼ਰੂਰੀ ਹੈਗੀ ਏ। ਤਾਜ਼ੀ ਹਵਾ ਤੇ ਬਹੁਤ ਈ ਜ਼ਰੂਰੀ ਏ ਸੇਹਤ ਵਾਸਤੇ।
ਹਾਂਜੀ-ਹਾਂਜੀ ਟਾਇਮ ਵੈਸੇ ਹੁੰਦਾਂ ਨੀਂ ਮੈਂਨੂੰ ਅੱਜ਼ ਪਤਾਂ ਨੀ ਕਿ ਜ਼ਿਆਦਾ ਟਾਇਮ ਕੱਢ ਕੇ ਉਹਦਾ ਮੈਂ ਗਰਮੀ ਬੜੀ, ਅੰਦਰ ਸਾਡੇ ਬੰਦ ਹੈਗੇ ਨਾ ਘਰ ਸਾਰੇ। ਤਾਂ ਕਰਕੇ ਕੁੱਛ ਟਾਇਮ ਨੀ ਮਿਲ਼ਦਾ, ਸਾਰਾ ਦਿਨ ਕੰਮ ਈ ਨੀ ਖਤਮ ਹੁੰਦੇ ਮੇਰੇ ਤਾਂ
ਬਲਕੀ ਤੁਸੀਂ ਰੋਜ਼ ਜਿੰਨਾਂ ਵੀ ਪੰਜ ਮਿੰਟ ਸੱਤ ਮਿੰਟ ਜਿੰਨਾਂ ਵੀ ਟਾਇਮ ਮਿਲੇ ਵੋਕ ਜ਼ਰੂਰ ਕਰਿਆਂ ਕਰੋ। ਹੁਣ ਤੁਸੀਂ ਆਪ ਵੇਖੋ ਕਿੰਨੀ ਸੋਹਣੀ-ਸੋਹਣੀ ਤੁਸੀਂ ਮੈਂ ਵੀ ਉੱਪਰ ਵੀ ਹੈਗੀ ਆਪਣੀ ਛੱ ਤੇ ਕਿੰਨੀਂ ਸੋਹਣੀ ਹਵਾਂ ਚੱਲਦੀ ਪਈ ਏਂ।
ਹੂੰ-ਹੂੰ, ਵਧੀਆਂ ਵਾ ਹਾਂਜੀ।
ਵਧੀਆਂ।
ਬਸ ਅੱਜ ਮੈਂ ਗਲੀ ਦੇ ਵਿੱਚ ਚੱਕਰ ਕਰ ਰੀ ਆ, ਬਸ ਏਂ।
ਹਾਂਜੀ।
ਬਾਕੀ ਸਾਰੇ ਬਾਹਰ ਆ ਜਾਣਗੇ
ਹਾਂਜੀ।
ਉਸ ਤੋਂ ਬਾਅਦ
ਹਾਂਜੀ, ਹੋਰ ਦੱਸੋ‌।
ਹੋਰ ਬੱਸ ਮੈਂ, ਤੁਸੀਂ ਦੱਸੋ।
ਹੋਰ ਅੱਜ ਤੁਸੀਂ ਕੀ ਬਣਾਇਆਂ?
ਅੱਜ ਮੈਂ ਕੀ ਬਣਾਇਆ ਸੀ ਅ ਮੈਂ ਬਣਾਏ, ਹਾਂ ਚਿੱਟੇ ਛੋਲੇ ਮੈਂ ਕਿਹਾ ਚੱਲ ਮੈਂ ਵਰਤ ਰੱਖਦੀ ਆ।
ਹਾਂਜੀ ਮੈਨੂੰ ਲੱਗਿਆ ਈ ਸੀ 'ਤੇ ਮੈਂ ਨਾ ਤੁਹਾਨੂੰ ਰੈਸਿਪੀ ਸ਼ੇਅਰ ਕਰਨੀ ਆ ਜਿਵੇਂ ਤੁਹਾ ਤੁਸੀਂ ਰੋਟੀ ਬਣਾਂਦੇ ਹੋਗੇ ਬਚ ਜਾਂਦੀ ਹੋਏਗੀ ਰੋਟੀ।
ਹੂੰ-ਹੂੰ ਇੰਨੀਆਂ ਰੋਟੀਆਂ ਜਿਸ ਤਰਾਂ ਵੀ ਖਾਂਦੇ ਓ।
'ਤੇ ਜਿਵੇਂ ਓ ਵੇਸਟ ਚਲੀ ਜਾਂਦੀਆਂ ਹਨ ਕਿਉਕਿ ਬੱਚੇ 'ਤੇ ਖਾਂਦੇ ਨੀ ਉਨਾਂ ਨੂੰ ਪਤਾ ਲੱਗ ਜਾਂਦਾ ਵੀ ਆ ਜਿਵੇਂ ਸੁੱਕ ਗਈ ਏ ਥੋੜੀ ਬਈ ਕੱਲ ਦੀ ਐਗੀ ਏ।
ਹੂੰ-ਹੂੰ।
'ਤੇ ਤੁਸੀਂ ਨਾ ਐਵੇਂ ਕਰ ਸਕਦੇ ਓ ਜਿਵੇਂ ਉਨੂੰ ਨਾ ਚਾਕੂ ਨਾਲ ਲੰਬੇ-ਲੰਬੇ ਪੀਸ ਕੱਟ ਲੋ ਉਦੇ ਜਿਵੇਂ ਨੂ ਡਲਸ ਹੁੰਦੇ ਨੇ ਨਾ।
ਥੋੜੀ ਦੇਰ ਪਹਿਲਾਂ ਈ ਦੱਸਦੇ ਨਾ ਮੈਂ ਉਨਾਂ ਈ ਛੇ-ਸੱਤ ਰੋਟੀਆਂ ਹੋਰ ਫੇਰ ਕੁੱਤੇ ਨੂੰ ਵੇਖਿਆ ਖਾਂਦੇ ਤਾਂ ਐ ਨੀ ਬੱਚੇ ਖਾਂਦੇ ਨੀ ਹੈਗੇ। ਮੈਂ ਚਲ ਕੇ ਕੁੱਤੇ ਨੂੰ ਜ਼ਰੂਰੀ ਰੋ
ਕੋਈ ਨੀ ਕੱਲ-ਪਰਸੋਂ ਜਦੋਂ ਵੀ ਤੁਹਾਡੀ ਐਕਸਟਰਾ ਬੱਚੇ ਬਣਾ ਕੇ ਵੇਖਣਾ।
ਹੂੰ ਕੋਈ ਨੀ ਆ ਨੀ ਬਣਾ ਕਰਾਂਗੇ।
ਕੱਟ ਕਰ ਲੋ ਲੰਬਾ-ਲੰਬਾ ਚਾਕੂ ਨਾਲ।
ਅੱਛਾ-ਅੱਛਾ।
ਚੋਮੀਨ ਹੁੰਦੀ ਉਵੇਂ
ਅੱਛਾ ਜੀ।
'ਤੇ ਫੇਰ ਤੁਸੀਂ ਇੱਕ ਕੜਾਈ 'ਚ ਥੋੜ੍ਹਾ ਜਾ ਤੇਲ ਲੈ ਲੋ ਜਿਹੜਾ ਵੀ ਤੁਸੀਂ ਯੂਜ ਕਰਦੇ ਓ। ਉਦੇ 'ਚ ਜਿਵੇਂ ਸਬਜ਼ੀਆਂ ਤੁਸੀ ਜਿਹੜੀ ਮਰਜ਼ੀ ਪਾ ਸਕਦੇ ਓ ਅਸੀਂ ਪਿਆਜ਼, ਟਮਾਟਰ, ਸ਼ਿਮਲਾ ਮਿਰਚ ਪਾਨੇ ਆ ਸਿਰਫ।
ਅੱਛਾ ਜੀ।
ਓ ਪਾ ਲੋ 'ਤੇ ਉਨੂੰ, ਹਾਂਜੀ ਤੇਲ ਵਿੱਚ ਪਾਨੀ ਐ। 'ਤੇ
ਤੇਲ ਵਿੱਚ ਈ
ਹਾਂਜੀ ਤੇਲ ਵਿੱਚ ਭੁੰਨ ਕੇ ਨਾ ਐ ਸਭ ਚੀਜ਼ਾਂ ਫੇਰ ਤੁਸੀਂ ਥੋੜੀ ਜੇਆ ਨਮਕ, ਥੋੜੀ ਮਿਰਚ 'ਤੇ ਥੋੜਾ ਗਰਮ ਮਸਾਲਾ 'ਤੇ ਇੱਕ ਪੈਕੇਟ ਪੂਰਾ ਮੈਂਗੀ ਮਸਾਲਾ ਪਾ ਲੋ।
ਅੱਛਾ-ਅੱਛਾ।
ਆਰੀ ਜਿਹੜੀ ਅਸੀਂ ਕੱਟ ਕੱਟੀਆਂ ਸੀ ਨਾ ਬਈ ਐ ਰੋਟੀਆਂ ਦੇ ਪੀਸ ਐ ਪਾ ਲੋ ਕੜਾਈ 'ਚ।
ਹਾਂਜੀ ਅੱਛਾ।
ਚੰਗੀ ਤਰਾਂ ਮਿਕਸ ਕਰਲੋ ਇੱਕ ਚੌਮੀਨ, ਅਕਨ ਚੌਮੀਨ ਮਨ ਜਾਂਦੀ ਏ ਬੜੀ ਸਵਾਦ ਲਗਦੀ ਏ।
ਅੱਛਾ, ਹੂੰ 'ਤੇ ਏਥੇ ਰੋ ਏਦਾਂ ਟੇਸਟ ਨੀ ਹੁੰਦਾ ਬਈ ਰੋਟੀ ਹੈਗੀ ਏ ਵਿੱਚ ਬਈਆਂ ਰੋਟੀਆਂ, ਇਸ ਬਟ ਬੱ ਚਿਆਂ ਨੂੰ ਤਾਂ ਬੜੀ ਜਲਦੀ ਪਤਾ ਚੱਲ ਜਾਂਦਾ ਨਾ ਵੀ ਬਈ ਰੋਟੀ ਹੈਗੀ ਏ ਵਿੱਚ ਰੋਟੀ ਪਾਈ ਵੇ।
ਨਈ-ਨਈ ਬਾਕੀ ਨਾ ਕਈ ਲੋਕ ਜਿਵੇਂ ਸੋਸ ਵੀ ਪਾ ਲੈਂਦੇ ਨੇ ਕੈਚਪ 'ਤੇ ਸੋਇਆ ਸੋਸ।
ਅੱਛਾ।
ਉਦੇ ਨਾਲ ਜਿਵੇਂ ਤੁਸੀਂ ਪਾਓਗੇ ਨਾ ਪਤਾ ਨੀ ਲੱਗਦਾ ਕਿਉਂਕਿ ਓ ਸਾਰੀ ਸੋਸਜ ਭੁੱਰ ਜਾਂਦੀ ਏ ਨਾ ਗਲ ਵੀ ਜਾਂਦੀ ਏ ਸਬਜ਼ੀਆਂ ਨਾਲ। 'ਤੇ ਮਸਾਲਿਆਂ ਦਾ ਸਵਾਦ 'ਤੇ ਨੀ ਲੱਗਦੀ ਬਿਲਕੁੱਲ।
ਅੱਛਾ ਫੇਰ ਗਰਮ-ਗਰਮ ਤਾਂ ਖਾਉਗੇ ਸਵਾਦ ਈ ਲੱਗ
ਹਾਂਜੀ ਉੱਤੇ ਕਈ ਲੋਕ ਜਿਵੇਂ ਆਲੂ ਭੁਜੀਆ ਪਾ ਲੈਂਦੇ ਨੇ ਹੋਰ ਸਵਾਦ ਆ ਜਾਂਦਾ।
ਹੂੰ-ਹੂੰ ਅੱਛਾ ਉੱਪਰ‌ ਆਲੂ ਭੁਜਿਆ
ਹਾਂਜੀ।
ਹੂੰ ਚਿੱਟੇ ਛੋਲੇ ਮੈਂ ਖੇ ਆਂਦਾ ਪੁੜਿਆਂ 'ਚ ਬੜੇ ਸਵਾਦ ਬਣੇ ਜਿਸ ਤਰਾਂ ਕੀ ਅਸੀਂ ਪੁੱਛ ਰੇ ਸੀ ਕੀ ਬਣਾਇਆ ਅੱਛਾ ਉਨੇ ਮੇਰ ਬੜੇ ਸਵਾਦ ਬਣੇ। ਮੈਂ ਤੇ ਰਾਤੀ, ਰਾਤੀ ਮੈ ਬਿਗੋ ਕੇ ਰਾਖ ਕੇ ਬਣਾਉਦੀ ਹਾਂ। ਬਈ ਰੱਖੋ ਤੇ ਗੈਸ ਵੀ ਕੁਛ ਜਿਆਦਾ ਚੱਲਦਾ। ਫੇਰ ਗੱਲਦੇ ਨੀ ਹੈਗੇ ਛੋਲੇ ਐ। ਇਸ ਤਰ੍ਹਾਂ ਕਿ ਮੈਂ ਰਾਤੀ ਹੀ ਬੀਗੋ ਕੇ ਰੱਖ ਦਿੱਤੇ, ਜਿਸ ਤਰ੍ਹਾਂ ਮਿੱਠਾ ਸੋਡਾ ਵਿੱਚ ਪਾਉਂਦੇ ਨੇ ਮੈਂ ਥੋੜਾ ਜਿਹਾ ਪਾਉਂਦੀ ਹਾਂ।
ਅੱਛਾ, ਅੱਛਾ।
ਤੇ ਫਿਰ ਨਮਕ ਵਿੱਚ ਥੋੜਾ ਜਿਹਾ ਪਾ ਕੇ ਤੇ ਤੁਸੀਂ ਗੈਸ ਤੇ ਰੱਖਦੋ ਜਿਸ ਤਰਾ ਕਿ ਸੀਟੀਆਂ ਦਵਾਓ ਤੁਸੀਂ ਬਈ ਜਿਵੇਂ ਚਾਰ -ਪੰਜ ਹੀ ਦਵਾ ਲੋ ਸੀਟੀਆਂ ਜਾਂ ਫੇਰ ਘੱਟ ਕੇੈਸ ਰੱਖ ਦਓ, ਚਾਰ- ਪੰਜ ਤੇ ਦੁਆ ਦੇਣਾ। ਤੇ ਫੇਰ ਬਸ ਉਹ ਹੱਡ ਗਿਆ ਸੀ, ਬੜੇ ਵਧੀਆ ਬੰਦੇ ਸੀ। ਫਿਰ ਵੀ ਹਲੇ ਉਹ ਚੱਲਦਾ। ਤੇ ਜਿਸ ਤਰ੍ਹਾਂ ਕਿ ਫਿਰ ਤੁਸੀਂ ਮਸਾਲਾ ਜਿਵੇਂ ਤਿਆਰ ਕਰਨਾ ਐ ਬਈ ਤੁਸੀਂ ਪਿਆਜ ਏਦ ਚ ਖੁਲਾ ਮਸਾਲਾ ਹੋਵੇ ਤੇ ਤਾਂ ਸਵਾਦ ਬਅਣਦੀ। ਹਾਂਜੀ।
ਹਾਂਜੀ।
ਵਿੱਚ ਪਿਆਜ ਪਾਓ ਤੁਸੀਂ, ਜਿਸ ਤਰ੍ਹਾਂ ਕਿ ਪਿਆਜ, ਲਸਣ, ਅਦਰਕ ਹਰੀ ਮਿਰਚ ਅ ਤੇ ਵਿੱਚ ਮਸਾਲੇ ਬੜੇ ਜ਼ਿਆਦਾ ਪੈਂਦੇ ਨੇ, ਜਿਸ ਤਰ੍ਹਾਂ ਕਿ
ਤੇ ਟਮਾਟਰ ਨੀ ਪੈਂਦੇ?
ਨਹੀਂ ਟਮਾਟਰ ਵੀ ਪਾਉਂਦੇ ਹਾਂ ਵਿੱਚ ਵੀ ਜਿਸ ਤਰ੍ਹਾਂ ਕਿ ਬਾਅਦ ਚ ਪਾਉਂਦੇ ਹਾਂ। ਟਮਾਟਰ ਪਲਕਾ ਨਾ ਟੇਸਟ ਹੋਵੇ, ਜਿਵੇਂ ਬਾਅਦ ਵਿੱਚ ਵਧੀਆ ਲੱਗਦਾ ਪਾ ਕੇ। ਪਹਿਲੇ, ਮਸਾਲੇ ਅਗਰ ਪਹਿਲੇ ਪਾ ਦਾਂਗੇ ਤੇ ਫੇਰ ਕਈ ਵਾਰੀ ਨਾ ਛੋਲੇ ਗੱਲਦੇ ਨੀ ਹੈਗੇ, ਕਈ ਵਿੱਚੇ ਹੀ ਪਾ ਕੇ ਤਰ ਦਿੰਦੀ ਨਾ ਮਤਲਬ, ਫਿਰ ਜਿਸ ਤਰ੍ਹਾਂ ਕੀ ਵਿੱ ਛੋਲੇ ਬਣ ਗਏ ਨੇ, ਤੇ ਤਾਂ ਫੇਰ ਬਈ ਸੀਟੀ ਦੁਆ ਲਓ ਟਮਾਟਰ ਪਾ ਕੇ ਵਿੱਚ, ਕਈ ਵਾਰੀ ਮਸਾਲੇ ਦੇ ਵਿੱਚ ਹੀ ਕਰ ਦਿੰਦੀ ਹਾਂ ਮੈਂ ਗ੍ਰੈਂਡਰ। ਬਸ ਜਿਵੇਂ ਕਈ ਵਾਰ ਪੁੱਲ ਜਾਂਦਾ ਬੰਦਾ ਟਮਾਟਰ ਪਾਣੇ।
ਤੇ ਜਿਵੇਂ ਪਿਹਲੇ ਪਿਆਜ ਤੇ ਅਦਰਕ, ਲਸਣ ਇਕੱਠੇ ਗ੍ਰਾਇੰਡ ਕਰਨੇ ਨੇ।
ਹਾਂ ਇਕੱਠੇ ਹੀ ਕਰਨ ਵਿੱਚ ਹਰੀ ਮਿਰਚਾਂ ਪਾ ਲੋ ਹਰਾ ਧਨੀਆ ਤਾਂ ਵੈਸੇ ਬਾਅਦ ਚੋਂ ਹੀ ਚੱਲਦਾ। ਮੈਂ ਵਿੱਚ ਪਾ ਦਿਨੀ ਆ, ਬੱਚਿਆਂ ਦੇ ਮੂੰਹ ਚ ਜਿਸ ਤਰ੍ਹਾਂ ਹੀ ਆਉਂਦਾ ਹੈ ਹਰਾ ਧਨੀਆਂ। ਫੇਰ ਉਹ ਖਾਂਦੇ ਨੀ ਹੈਗੇ ਬੱਚੇ ਮੇਰੇ, ਫੇਰ
ਤੇ ਫੇਰ ਉਸ ਤੋਂ ਬਾਅਦ ਮਤਲਬ ਤੇਲ ਵਿਚ ਪਾ ਲਓ ਇਹ ਸਬ ਫੇਰ ਟਮਾਟਰ ਪਾ ਦੋ।
ਹਮ, ਹਮ ਤੇਲ ਚਿਵੇਂ ਜਿਵੇਂ ਮਸਾਲੇ ਨੂੰ ਨਾ ਅੱਧਾ ਘੰਟਾ ਤਾਂ ਲੱਗਣਾ ਹੀ ਲੱਗਣਾ ਕੱਟ ਗੈਸ ਤੇ ਤੁਸੀਂ ਇਸ ਤਰ੍ਹਾਂ ਬਣਾਉ ਮਿਕਸੀ ਚ ਗ੍ਰੈਂਡਰ ਕਰੋਗੇ ਤੇ ਫੇਰ ਤਾਂ ਬੜਾ ਟਾਈਮ ਲੱਗਦਾ ਮਸਾਲਾ ਬਣਦਿਆਂ। ਸ਼ਾਹੀ ਪਨੀਰ ਦਾ ਮਸਾਲਾ ਬਣਦਾ, ਉਹਹੀ ਇਹਦਾ ਮਸਾਲਾ ਛੋਲੀਆਂ ਦਾ ਲਾਲੋ ਤੁਸੀਂ। ਤੇ ਕਈ ਤਾਂ ਕਈ ਵਾਰੀ ਮੈਂ ਕੀ ਕਰਦੀ ਹਾਂ ਵੀ, ਜਿਸ ਤਰ੍ਹਾਂ ਕਿ ਬੁੜੀ ਸਾਹਿਬ ਦੇ ਛੋਲੇ ਬੜੇ ਸਵਾਦ ਹੁੰਦੇ ਨੇ। ਤੇ ਤੇ ਬਈ ਪਿਆਜ ਔਰ ਅਦਰਕ, ਲਸਣ, ਟਮਾਟਰ ਕੱਟ ਕੇ ਨਾ ਬਰੀਕ, ਬਰੀਕ ਉਹ ਫੇਰ ਵਿੱਚ ਹੀ ਪਾ ਕੇ ਨਾ ਤੇ ਮੋਟੀ ਲਾ ਠੀਕ, ਜਿਸ ਤਰ੍ਹਾਂ ਕਿ ਬਈ ਨਮਕ ਪਾ ਦੋ ਵਿੱਚ ਹਲਦੀ ਹਰੀ ਮੀਹਚ ਨਹੀਂ ਪਾਦੇਂ ਮੋਟੀ ਇਲਾਚੀ ਪਾਤੀ ਤੇ ਲਾਲ ਕਿੰਨੇ ਹੋਰ ਜੀਸ ਤਰ੍ਹਾਂ ਕਿ ਚਾਹ ਪੱਤੀ ਗੰਡ ਬਣ ਕੇ ਵੀ ਵਾ ਦਓ, ਜਾਂ ਚਾਹ ਪਾਨੀ ਕਾੜ ਕੇ ਤੁਸੀਂ ਪਾ ਦੇ ਵਿੱਚ ਉਹ ਬੜੇ ਟੇਸਟੀ ਬਣਦੇ ਛੋਲੇ ਜਿਸ ਤਰ੍ਹਾ ਕਿ ਬਜ਼ਾਰ ਦੇ ਹੁੰਦੇ ਨੇ। ਖੋੜੇ ਦੇਸੀ ਘਿਓ ਪਾਦੋ ਤੁਸੀ ਹੋਰ ਟੇਸਟੀ ਹੋ ਜਾਨਗੇ ਬਸ।
ਬਸ ਬਾਜਾਰ ਦੀ ਤਾਂ ਗੱਲ ਨਾ ਕਰੋ ਛੋਲੇ ਭਟੂਰੇ ਤੇ ਮੈਨੂੰ ਇਨੇ ਸਆਦ ਲਗਦੇ ਨਾ ਬਜਾਰ ਦੇ ਭਾਵੇ ਖਰਾਬ ਕਰਨ ਮੈਨੂੰ, ਪਰ ਬਸ ਪਸੰਦ ਆ ਜਾਦੀ ਨਾ ਹੁਨ ਚੀਜ ਤੇ ਬਸ।
ਬਾਜ਼ਾਰ ਦੀ ਤਾਂ ਵੈਸੇ ਜਿਵੇ ਛੋਦੇ ਮੈਨੂੰ ਤਾਂ ਬਿਲਕੁਲ ਨੀ ਪਸੰਦ ਬਾਜ਼ਾਰ ਦੇ ਬਟੂਰੇ।
ਹਾਂਜੀ ਨਈ-ਨਈ ਖਾਨੇ ਤੇ ਅਸੀ ਵੀ ਬੜਾ ਘੱਟ। ਠੀਕ ਆ ਬਾਜਾਰ ਦਾ ਬਸ ਉਹ ਏ ਨਾ ਬਟੂਰੇ ਛੋਲੇ ਥੋੜੇ ਸਵਾਦ ਲਗਦੇ ਨੇ ਨਾਮ ਸੁਨ ਕੇ ਮੂੰਹ ਚ ਪਾਨੀ ਆ ਜਾਂਦਾ।
ਸਹੀ ਗੱਲ ਏ ਉਹ ਤੇ ਹੇ ਬਾਜਾਰ ਦੀ ਚੀਜ
ਹੁਣ ਤੁਸੀ ਬਜਾਰ ਦੇ ਛੋਲੇ ਹੋਨ ਤੁਸੀ ਬਾਜਾਰ ਦੇ ਛੋਲੇ ਕਏ ਨੇ ਨਾ ਮੈਨ ਨਾਲ ਬਟੂਦਿਆਂ ਦੀ ਯਾਦ ਆ ਗਈ ਏ।
ਅਛਾ ਹਾਂ। ਮੈਂ ਤੇ ਉਹ ਬਨਾਏ ਸੀ ਭਠੂਰੇ ਕਾਰ ਹੀ ਜਿਸ ਤਰ੍ਹਾਂ ਕਿ ਬੱਚਿਆਂ ਦਿਲ ਕਰੇ ਨਾ ਤੇ ਮੈਂ ਕਾਹ ਹੀ ਬਣਾ ਦਿਨੀ ਆ ਸਾਫ਼ ਸੁਥਰੀ ਚੀਜ ਹੁੰਦੀ ਏ ਜਿਸ ਤਰ੍ਹਾਂ ਕਿ ਬਾਜਾਰ ਦੀ ਤਾਂ ਹੱਥ ਲਾਂਦੇ ਨੇ ਗੰਦੇ ਮੰੰਦੇ। ਪ ਕੀ ਕੀ ਖਾਂਦੇ ਨੇ ਜੂਠੇ ਹੱਥ ਨਾਲ ਫੇਰ ਉਹ ਕਾਰ ਹੀ ਜਿਸਰਾ ਬਠੂਰੇ ਤੁਸੀ ਬਈ ਮੈਦਾ ਥੋੜਾ ਪਾ ਲੋ ਵਿਚ ਸੂਜੀ ਪਾ ਲੋ ਤੇ ਵਿਚ ਹੀ ਆਟਾ ਪਾ ਲੋ ਤੁਸੀ। ਤੇ ਫੇਰ ਉਹਦੇ ਵਿਚ ਹੀ ਬਸ ਗੁਨਕੇ ਤੇ ਤੁਸੀ ਵੀ ਭਟੂਰੇ ਜਲਦੀ-ਜਲਦੀ ਹੋ ਜਾਦੇ ਨੇ ਤਿਆਰ।
ਹਾਂਜੀ ਤੇ ਹੋਰ ਫੇਰ ਉਨੂੰ ਮਤਲਬ ਤਾਂ ਜਿਵੇ ਉਹ ਦੇਖਰੇ ਆ ਨਾ ਦੁਕਾਨਾ ਦੇ ਤਾੜੀਆਂ ਨਾਲ ਜਿਵੇ ਉਨੂੰ ਵਡਾ ਕਰਦੇ ਨੇ ਪਟੂਰੇ ਨੂੰ।
ਹੂੰ-ਹੂੰ
ਤੇ ਫੇਰ ਉਵੇ ਹੀ ਕਰਦੇ ਹੋ ਯਾ ਵੇਲਦੇ ਹੋ ਤੁਸੀ?
ਨਾ ਬਸ ਮੈ ਦਿੰਨੀ ਆ। ਤੇ ਵਧੀਆ ਭਠੂਰੇ ਵੀ ਬਨ ਜਾਣਗੇ ਵਿਚ ਇਨੋ ਪਾਓ ਤੇ ਹੋਰ ਵੀ ਵਧੀਆ ਜਾਣ ਗੇ। ਵੈਸੇ ਤ ਮੈ ਕਰ ਬਨਾਨੀ ਆ ਪੂੜੀਆਂ ਹੀ ਬਨਾਨੀ ਆ ਤੇ ਉਹ ਮੇਰੀ ਤਾਂ ਪੂੜੀਆਂ ਵੀ ਇੰਨੀਆਂ ਵਡੀਆਂ ਹੂਦੀਆ। ਸਾਰੇ ਖੁਸ਼ ਹੋ ਕੇ ਖਾਦੇ ਨੇ ਕਹਦੇ ਬੜੀ ਵਧੀਆ ਪੂੜੀਆਂ ਬਨਾਦੇ ਹੋ ਤ
ਹਾਂਜੀ ਤੇ ਮਤਲਬ ਜਿਵੇ ਤੁਸੀ ਵੇਲ ਕੇ ਬਨਾਦੇ ਹੋ ਭਟੂਰਾ ਤੇ ਉਹ ਫੁੱਲ ਜਾਂਦਾ।
ਹਾਂ ਫੁੱਲ ਜਾਦਾ ਵਿਚ ਸੂਜੀ ਤੁਸੀ ਨਾ ਵਿਚ ਥੋੜੀ ਦਈ ਗੁੱਨ ਲੋ ਨਾ ਵਿਚ ਦਈ ਨਾਲ ਜਲਦੀ ਵਿਚ ਖੱਟਾਸ ਹੋ ਜਾਦੀ ਥੋੜੀ। ਹਾਂ ਥੋੜਾ ਜਾ ਮੈਦਾ ਤਾਂ ਘੱਟ ਹੀ ਪਾਨੀ ਮੈ ਸੂਜੀ ਹੋ ਗੀ। ਥੋੜਾ ਜਾ ਮੈਦਾ ਹੋ ਗਿਆ ਵਿਚ ਦਈ।
ਤੇ ਫੇਰ ਤੁਸੀ ਉਹ ਰਿਫਾਈੰਡ ਇਚ ਹੀ ਤਲਦੇ ਹੋਗੇ ਭਟੂਰੇ।
ਨਾ ਰਿਫਾਇਡ ਦੇ ਤਾਂ ਖਰਾਬ ਕਰਦੇ ਰਿਫਾਇਡ ਅਸੀ ਨੀ ਕਦੀ ਲੈ ਕੇ ਆਏ
ਅੱਛਾ-ਅੱਛਾ
ਬਨਾਨੇ ਆ ਭਟੂਰੇ ਹਾਂ ਸਰ ਸਰਸੌ ਦੇ ਤੇਲ
ਅਸੀ ਵੀ ਉਹੀ ਯੂਜ ਕਰਨੇ ਆ ਪਰ ਜਿਵੇ ਬਾਜਾਰ ਤੇ ਮੇਰੇ ਖਿਆਲ ਨਾਲ ਰਿਫਾਇੰਡ ਯੂਜ ਕਰਦੇ ਨੇ ਉਹ ਹਨਾ।
ਆਹੋ ਖਾਨਾ ਨੀ ਖਾਂਦੇ। ਵੀ ਖਰਾਬ ਕਰਦਾ ਕੈਦੇ ਹੱਡੀਆਂ ਨੂ ਖਰਾਬ ਕਰਦਾ ਤੇਲ ਵਧੀਆ ਹੁੰਦਾ ਬਸ।
ਬਸ ਉਹ ਕਹਨ ਦੀ ਗੱਲਾਂ ਨੇ ਦੇਖੋ ਹਰ ਚੀਜ਼ ਤੇ ਬੰਦ ਹੋ ਨੀ ਸਕਦੀ ਹੁਣ ਡਾਲਡਾ ਘਿਓ ਵੀ ਕੇਂਦੇ ਨੇ ਜਾਦਾ ਨੀ ਖਾਨਾ ਚਾਹੀਦਾ ਗੱਲੇ ਨੂੰ ਖਰਾਬ ਕਰਦਾ ਗੱਲਾ ਬਹਿੰਦਾ ਏ। ਬਸ ਉਹੁਣ ਖਾ ਹੀ ਲੈਦੇ ਨੇ ਲੋਕ।
ਸਟਾਰਟਿੰਗ ਆਂਦੀ ਵਰਤਦੀ ਈ ਜਿਸ ਤਰ੍ਹਾਂ ਕਿ ਬੱਚੇ ਨੇ ਪਰੋਠੇ ਖਾਣੇ ਵੈਸੇ- ਕਾਫੀ ਟਾਈਮ ਤੋ ਮੈ ਡਾਲਡਾ ਘਿਓ ਨਹੀ ਲਿਆਦੀ ਤੇਲਦੇ ਪਰੋਠੇ ਬਣਾ ਦਿੰਦੀ ਹਾਂ ਤੇ- ਪਰ ਜਿਸ ਤਰ੍ਹਾਂ ਉਤਾਰ ਕੇ ਪਹਿਲੇ ਤਾਂ ਪਂਰਾਠੇ 'ਚ ਦੇਸੀ ਘਿਓ ਲਗਾ ਕੇ ਜਿਸ ਤਰ੍ਹਾਂ ਵੇਲ ਕੇ- ਵਿਚ ਨਮਕ ਮਿਰਚ ਪਾ ਕੇ ਇਹ ਦਾ ਤਾਂ ਪਰੋਠਾ ਮਸਾਲਾ ਮਿਲਦਾ ਐ, ਉਹ ਬੜਾ ਹੀ ਟੇਸਟੀ ਹੁੰਦਾ ਐ। ਉਹਦੇ ਨਾਲ ਤਾਂ ਬੜੇ ਵਧੀਆ ਪਰੋਠੇ- ਬੜੇ ਸਵਾਦ ਬਣਦੇ ਨੇ, ਓਦੋ ਸਾਡੇ ਬੈਲ ਉਪਰ ਤਲ ਗਏ ਫਿਰ ਥੱਲੇ ਉਤਾਰ ਕ ਉੱਪਦੇ ਦੇਸੀ ਘਿਓ ਵੀ ਲਗਾ ਲ ਤਾਂ ਬਹੁਤ ਗਰਮ -ਗਰਮ ਕਰਾਰੇ ਰਹੇ ਬ
ਹੂ ਚਲੋ ਹੋਰ ਸੁਣਾਓ?
ਹਾਂ ਬਸ ਗਰਮੀ ਬੜੀ ਹੋਈ ਸੀ ਚਲੋ ਹਣ ਠੀਕ ਹੈ ਫੇਰ ਕਰਾਂਗੀ ਗੱਲ।
ਹਾਂਜੀ ਚਲੋ ਠੀਕ ਹੈ ਹਾਂਜੀ। ਆਣਾ ਤੁਸੀਂ ਕਾਰ ਚੱਕਰ ਲਾਣਾ ਕਦੇ ਹਾਂਜੀ- ਹਾਂਜੀ। ਠੀਕ।